ਹੈਲੋ।
ਹੈਲੋ, ਸਾਸੀ ਕਾਲ ਜੀ ਹੋਰ ਠੀਕ ਓ?
ਵਧੀਆ ਠੀਕ ਠਾਕ ਤੁਸੀਂ ਦੱਸੋ।
ਵਧੀਆ-ਵਧੀਆ ਹੋਰ ਕੀ ਕਰਦੇ ਸੀ।
ਬਸ ਬੈਠ ਕੇ ਫ੍ਰੀ ਸੀ, ਹੋਰ ਘਰ ਪਰਿਵਾਰ ਵਧੀਆ।
ਹਾਂਜੀ-ਹਾਂਜੀ ਸਭ ਵਧੀਆ ਹੋਰ ਰੋਟੀ ਖਾਲੀ।
ਹਾਂਜੀ-ਹਾਂਜੀ ਹੁਣ ਈ ਖਾਕੇ ਹਟਿਆ।
ਠੀਕ ਐ।
ਨਿਊਜ਼ ਦੇਖ ਰੇ ਤੀਗੇ ਕਿ ਬਸ ਆਂ ਤੇ ਦੇਖਿਆ ਵੀ ਲੋਕ ਕੀ ਕੁਝ ਕਰਦੇ ਨੇ ਦਾਜ ਵਾਸਤੇ। ਕਿਸੇ ਨੂੰ ਮਾਰ ਦਿੰਦੇ ਨੇ ਕਿਸੇ ਨੂੰ ਕੁਛ ਕਰਦੇ ਨੇ, ਓ ਚੱਲ ਰਿਆ ਤੀਗਾ। ਓ ਦੇਖ ਰੇ ਤੀ।
ਬੋਤ ਔਖਾ ਨਾ ਏਨਾਂ ਚੀਜ਼ਾਂ ਦਾ ਹਨਾ। ਜਿਵੇਂ ਹੁਣ ਫੇਰ ਜਿਵੇਂ ਕੈ ਲੋ ਦਾਜ ਤੋਂ ਗੱਲ ਯਾਦ ਆਈ।
ਵੀ ਮਾਂ ਪਿਓ ਨੂੰ ਏ ਹੁੰਦਾ ਵਾ ਵੀ ਕੁੜੀਆਂ ਵੀ ਨਾ ਹੋਣ, ਫੇਰ ਏਨਾਂ ਚੀਜ਼ਾਂ ਨੂੰ ਦੇਖ ਠੀਕ ਏ ਕੀ ਏਨਾ ਪਾਲਦੇ ਪੋਸਦੇ ਤੇ ਫੇਰ ਪੜ੍ਹਾਉਂਦੇ ਆ ਕੁੜੀਆਂ ਨੂੰ।
ਹਾਂਜੀ।
ਤੇ ਏਨੀ ਵੱਡੀ ਕਰਕੇ ਜਦੋਂ ਮਾਰ ਦਿੰਦੇ ਆ ਤੇ ਕਿੰਨਾ ਔਖਾ ਹੁੰਦਾ।
ਬਾਦ 'ਚ ਖੀਤਮ ਕਰ ਦਿੰਨੇ ਓਦੀਆਂ ਗੱਲਾਂ ਹੁੰਦੀ ਆਂ।
ਹਾਂਜੀ, ਪਰ ਏ ਐ ਵੀ ਸਮਝਣਾ ਚਾਈਦਾ, ਬਾਕੀ ਏ ਆ ਵੀ ਅਹ ਖੁਦ ਜਿਵੇਂ ਧੀਆਂ ਆਲੇ ਆ ਚਲੋ ਮੰਨੀ ਗੱਲ ਹਨਾ। ਓਨਾਂ ਦੇ ਵੀ ਅੱਗੇ ਮੁੰਡਾ ਹੁੰਦਾ ਵਾ, ਓ ਵੀ ਵਿਆ ਕਰਦੇ ਨੇ। ਐਨਾਂ ਨੂੰ ਵੀ ਏਈ ਸੋਚਣਾ ਚਾਈਦਾ, ਜੇ ਅੱਜ ਮੈਂ ਨਈ ਲਊਂਗਾ ਦਾਜ਼। ਤਾਂ ਅੱਗੇ ਮੈਂ ਵੀ ਧੀਆਂ ਨੂੰ ਨਈ ਦਊਂਗਾ।
ਹਾਂਜੀ, ਬਿਲਕੁਲ ਲੋਕੀ ਸੋਚਦੇ ਨੀ ਏ ਚੀਜ਼ ਨੂੰ ਬੋਤ ਜਾਦਾ ਚੱਲ ਰਿਆ ਏ ਕੰਮ।
ਹਾਂਜੀ।
ਬਾਕੀ ਮਾਰਨਾ ਤਾਂ ਗ਼ਲਤ ਆ ਕਿਸੇ ਦੀ ਜਾਨ ਲੈਣੀ।
ਜੀ ਇਹ ਤਾਂ ਹੈਗਾ ਨਾ। ਬੜਾ ਔਖਾ ਲੱਗਦਾ ਐਵੈ ਜਦੋਂ ਆਪਾ ਨਿਊਜ਼ ਸੁਣ ਲੈਂਨੇ ਹਾਂ।
ਹਾਂਜੀ।
ਕਾਫੀ ਐਵੇਂ ਮੈਂ ਹਾਂਜੀ ਮੈਂ ਦੇਖਿਆ ਵੀ ਹੋਇਆ ਨਾ ਜਿਵੇਂ ਦੇਖਲੋ ਅਹ ਕਈ ਦਾਜ਼ ਦੇ ਵੀ ਦਿੰਦੇ ਨੇ ਫਿਰ ਬਾਅਦ ਵਿੱਚ ਦੇਖੋ ਅਹ ਕਈ ਪਰਿਵਾਰ ਐਵੇਂ ਦੇ ਆਪਾਂ ਸਾਰਿਆਂ ਤੇ ਨੀ ਲਾਉਂਦੇ ਕਈ ਪਰਿਵਾਰ ਵਿੱਚੋਂ ਮੇਰੇਆ ਉਹ ਕਹਿ ਦਿੰਦੇ ਆ। ਵੀ ਸਾਨੂੰ ਅੱਗੇ ਭੁੱਖ ਦਿਖਾਉਣ ਲੱਗ ਜਾਂਦੇ ਆ, ਵੀ ਜਿਵੇਂ ਕਹਿ ਲਓ ਜਿੰਨਾ ਦੇ ਤਾਂ ਉਦੋ ਦੁੱਗਣਾ ਚਾਹੀਦਾ ਸਾਨੂੰ ਅੱਗੇ ਕਹਿ ਦਿੰਦੇ ਆ ਵੀ ਅਸੀਂ ਹਾਂਜੀ, ਫੇਰ ਕਹਿਣਗੇ ਗੱਡੀ ਲੈ ਕੇ ਆਓ, ਜਾਂ ਫਿਰ ਮੋਟਰਸਾਈਕਲ ਲੈ ਘਉ ਜਾਂ ਕੁਛ ਐਵੇਂ ਦੀਆਂ ਚੀਜ਼ਾਂ ਦੀ ਮੰਗ ਕਰਦੇ ਨੇ।
ਬਿਲਕੁਲ।
ਹਾਂਜੀ। ਬੜਾ ਇਹ ਹਾਂਜੀ ਇਹ ਐ ਆ ਸਭ ਨੂੰ ਮਤਲਬ ਕਿ ਦੇਖਣਾ ਚਾਹੀਦਾ ਵਾ ਵੀ ਇਹ ਚੀਜ਼ ਤੋਂ ਜਿਹੜਾ ਵੀ ਬੰਦਾ ਵੀ ਹੈ ਨਾ ਪਰਹੇਜ਼ ਕਰੇ ਦਾਜ਼ ਤੋਂ ਤਾਂ ਜ਼ਿਆਦਾਤਰ।
ਹੋਈ ਗੱਲ ਪੜ੍ਹੇ ਲਿਖੇ ਲੋਕ ਵੀ ਨਹੀ ਸੋਚਦੇ ਰੇ। ਉਹ ਵੀ
ਹਾਂਜੀ ਹੁਣ ਮੇਰੇ ਸਮਝ ਲੋਓ। ਜਿਵੇਂ ਹੁਣ ਸਾਡੀ ਫੈਮਿਲੀ ਸੀ ਹੈ ਨਾ। ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਅਸੀਂ ਕੁਛ ਨੀ ਲੈਣਾ। ਜਿੰਨਾਂ ਨੇ ਧੀ ਦੇਤੀ, ਉਹਨਾਂ ਨੇ ਸਾਰਾ ਕੁਛ ਹੀ ਦੇਤਾ।
ਬਿਲਕੁਲ।
ਹਾਂਜੀ ਜਦੋਂ ਦੇਖੋ ਇੰਨਾ ਮਤਲਬ ਕਿ ਕੁਛ ਵੀ ਦਾਜ ਨਹੀਂ ਲਿਆ। ਪਰ ਮਾਂ ਪਿਓ ਦਾ ਹੁੰਦਾ ਵਾ ਵੀ ਜਿੰਨਾ ਕੁ ਚਲੋ ਉਹਨਾਂ ਦਾ ਸਰਦਾ ਵਿਚਾਰੇ ਦੇ ਦਿੰਦੇ ਨੇ।
ਹਾਂ ਕੋਈ ਨੀ ਰੱਖਦਾ ਸੀ, ਆਪਦੀ ਧੀ ਨੂੰ ਹਰਕਿ ਬੰਦਾ ਦਿੰਦੇ
ਹਾਂਜੀ ਆਪਣੀ ਧੀ ਨੂੰ ਸਾਰੇ ਹਾਂਜੀ ਦੇ ਦਿੰਦੇ ਆ ਪਰ ਹਾਂਜੀ ਪਰ ਇਹ ਆ ਵੀ ਭੁੱਖ ਨਹੀਂ ਦਿਖਾਉਣੀ ਚਾਹੀਦੀ ਕਿਸੇ ਨੂੰ ਵੀ।
ਜਿਹੜਾ ਬੰਦਾ ਪਹਿਲੀ ਮੰਗਦਾ ਨਾ ਭੁੱਖ ਭੁੱਖਤਮ ਦਿਖਾਉਂਦਾ। ਉਹ ਬੰਦੇ ਨੂੰ ਮੈਂ ਨੀ ਸਹੀ ਬਣਦਾ ਉਹ ਬੰਦੇ ਨੂੰ ਸਹੀ ਨੀ ਉਹ ਬੰਦੇ ਨੂੰ ਰਿਸ਼ਤਾ ਕਰਨ ਹੀ ਨੀ ਚਾਹੀਦਾ ਉਸਨੂੰ।
ਹਾਂਜੀ ਪਰ ਆਏ ਨਾ ਹੁਣ ਕਈ ਵਾਰੀ ਪਤਾ ਨੀ ਨਾ ਲੱਗਦਾ ਕੁਛ ਛ ਪਤਾ ਨਹੀਂ ਨਾ ਲੱਗਦਾ। ਹੁਣ ਵੀ ਐਵੇਂ ਕੁਛ ਮੰਗਣਗੇ ਖੁਸ਼ ਹੋ ਜਾਂਦੇ ਆ ਵੀ ਹਾਂ ਸਾਨੂੰ ਦੇ ਤਾ। ਪਰ ਥੋੜੇ ਟਾਈਮ ਬਾਅਦ ਫੇਰ ਤੰਗ ਕਰਦੇ ਨੇ, ਵਿਚਾਰੀ ਦੀ ਕੁਛ ਵੀ ਜ਼ਿੰਦਗੀ ਨੇ ਕਿਵੇਂ ਇੱਕ ਤਰ੍ਹਾਂ ਦਾ ਇਹ ਹੋ ਜਾਂਦਾ ਵੀ ਵੇਚਤੀ ਜਾਂ
ਹਮ।
ਕੁਛ ਵੀ ਹਨਾ।
ਹਾਂਜੀ। ਇਹੀ ਚੀਜ਼ਾਂ ਚੱਲਦੀਆਂ ਨੇ ਅੱਜ ਕੱਲ੍ਹ। ਫੇਰ ਲੋਕੀ ਤੰਗ ਕਰਦੇ ਨੇ ਕਿਸੇ ਦੇ ਕੁੱਟ ਮਾਰ ਕਰਨੀ। ਹੋਰ ਕਰਨਾ ਫੇਰ ਕੋਟ ਕਚਹਿਰੀਆਂ ਦਾ ਚੱਕਰ ਪੈਂਦਾ। ਕਿੱਡੀ ਬਦਨਾਮੀ ਆ ਦੇਖੋ ਹਨਾ ਹਾਂ।
ਜਿਵੇਂ ਹੁਣ ਕਹਿ ਲੋੋ ਵੀ ਚਲੋ ਜਿੰਨਾ ਵੀ ਹੋ ਸਕਦਾ ਬੰਦਾ ਦੇ ਦੇਵੇ। ਤੇ ਪਰ ਪਹਿਲਾਂ ਇਹੀ ਗੱਲ ਸ਼ੁਰੂ ਦੇ ਵਿੱਚ ਹੀ, ਇਹ ਗੱਲ ਆਪਾਂ ਨੂੰ ਪਤਾ ਲੱਗ ਜਾਂਦੀ ਆ, ਵੀ ਸੋਹਰਾ ਪਰਿਵਾਰ ਹੈ, ਕਿਵੇਂ ਦਾ ਆਪਣਾ ਕਿਉਂਕਿ, ਦੋ ਪਰਿਵਾਰਾਂ ਨੇ ਇੱਕ -ਦੂਜੇ ਨਾਲ ਰਹਿਣਾ ਬਰਤ ਤਣਾ, ਕੱਲਾ ਇਹ ਨਈ ਹੈਗਾ ਵੀ, ਮੁੰਡਾ ਤੇ ਕੁੜੀ ਨੇਹੀ ਵਰਤਣਾ ਹੁੰਦਾ ਇਕ -ਦੂਜੇ ਨਾਲ ਦੋ ਪਰਿਵਾਰਾਂ ਦੀ, ਸਾਂਝ ਪੈਂਦੀ ਆ, ਜਿਵੇਂ ਮੰਨ ਲਓ ਹੁਣ ਅਹ ਸ਼ੁਰੂ ਦੇ, ਵਿੱਚ ਗੱਲ ਹੋ ਜਾਂਦੀ ਹੈ, ਚਾਰ- ਪੰਜ ਬੰਦਿਆਂ ਦੇ ਵਿੱਚ, ਉੱਥੇ ਹੀ ਪਤਾ ਲੱਗ ਜਾਂਦਾ ਵੀ ਇਹ ਬੰਦਾ ਹੈ ਕਿੱਥੋਂ ਤੱਕ ਦਾ, ਜੇ ਉਹਨਾਂ ਨੇ ਕਹਿ ਤਾ ਵੀ ਆਹ ਆ, ਆਹ ਸਮਾਨ ਦੇਵਾਂਗੇ, ਉਹ ਕਹਿਣਗੇ ਹਾਂਜੀ ਤੁਹਾਡੀ ਇੱਛਾ ਦੇ ਦਿਓ ਉਹਨਾਂ ਨੇ ਇਹ ਨੀ ਕਹਿਣਾ ਵੀ, ਸਾਡੇ ਘਰ ਦੇ ਵਿੱਚ ਬਹੁਤ ਕੁਛ, ਪਰਮਾਤਮਾ ਨੇ ਦਿੱਤਾ ਹੋਇਆ ਅਸੀਂ, ਕੁਛ ਲੈਣਾ ਨੀ ਹੈਗਾ ਹੈਨਾ
ਉਹ ਤਾਂ ਡਿਮਾਂਡਾ ਕਰਦੇ ਨੇ ਵੀ, ਆਹ ਚੀਜ਼ ਸਾਨੂੰ ਇਦੇ, ਆਹ ਚੀਜ਼ ਸਾਡੇ ਕੋਲ ਹੈਗੀ ਆ ਫਰਿੱਜ ਵਾਅ ਉਹਦੇ ਪੈਸੇ ਦੇ ਦੋ- ਦੇ ਓ ਦੇ- ਦੋ ਬਹੁ ਦੇ ਦੋ
ਹਾਂਜੀ, ਪਰ ਸਾਡੇ ਇੱਥੋਂ ਤੱਕ ਵੀ ਇਨਾ ਵੀ ਦੇਖੋ ਆਸ -ਪਾਸ ਦੇ ਮਤਲਬ ਜਿੱਥੇ ਤੱਕ, ਮੈਂ ਦੇਖਿਆ ਵੀ ਰਿਸ਼ਤੇਦਾਰੀਆਂ ਹੋ ਗਈਆ ਜਾਂ ਕੁਛ ਵੀ ਉਹਨਾਂ ਨੇ, ਅੱਜ ਤੱਕ ਡਿਮਾਂਡ ਕੁਛ ਵੀ ਨਹੀਂ ਕੀਤੀ, ਜਿਵੇਂ ਚਲੋ ਬਾਹਰ ਲੈ ਉਹ ਤਾਂ ਮੰਨੀ ਗੱਲ ਹਨਾ ਕਿਉਂਕਿ, ਪਰੂਫ ਵੀ ਆਪਾਂ ਨੂੰ ਚਾਹੀਦੇ ਹੁੰਦੇ ਨੇ, ਵਿਆਹ ਕਰਨ ਵਾਸਤੇ ਜਿਵੇਂ, ਪੈਲੇਸ ਦਾ ਵਿਆਹ ਮੰਗ ਲਿਆ, ਜਾਂ ਕੁਛ ਉਹ ਮੰਗ ਲਿਆ ਉਹ ਚੀਜ਼ਾਂ ਚੱਲ ਜਾਂਦੀਆਂ ਨੇ ਕਿਉਂਕਿ, ਉਹ ਤਾਂ ਹੁਣ ਪਤਾ ਆਪਣੀ ਧੀ ਨੇ, ਅਹ ਮਤਲਬ ਕੇ ਸੁਖੀ ਵਸਨਾ ਵਾਂ, ਬਾਹਰ ਜਾਣਾ ਕਮਾਉਣਾ, ਫੇਰ ਇੰਨਾ ਕੁ ਤਾਂ ਕਰਨਾ ਪੈਂਦਾ ਪਰ ਜਿਹੜਾ, ਮੂੰਹੋ ਮੰਗ ਲਵੇ ਵੀ ਸਾਨੂੰ, ਗੱਡੀ ਦੋ ਜਾਂ ਕੋਈ ਚੀਜ਼ ਦਿਓ, ਉੱਥੇ ਕਿੰਨਾ ਉ ਹੁੰਦਾ ਨਾ
ਹਾਂਜੀ, ਮੰਗਣਾ ਈ ਫਿਰ ਜਦੋਂ, ਬਾਅਦ ਤੰਗ ਕਰਦੇ ਨੇ, ਜਾਂ ਫਿਰ ਚਿਹਰੇ ਦਾ ਕੱਲਾ ਰੋਕ ਕੇ ਮਾਰ ਦਿੰਦਾ ਹੈਗਾ, ਫਿਰ ਉਹ ਦੇਖੋ
ਤਾਂ ਜਿਵੇਂ ਹੁਣ ਚਲੋ, ਮੇਰੀ ਤਾਂ ਹੈਗੀ ਆ ਤੇ ਮੇਰੇ ਤੋਂ, ਕਾਫੀ ਛੋਟੀ ਸੀ। ਇੱਕ ਕੁੜੀ, ਮੇਰੇ ਪੇਕੇ ਪਰਿਵਾਰ ਦੇ ਵਿੱਚ, ਅਤੇ ਉਹ ਮੇਰੀ ਹੁਣ ਸ਼ਾਇਦ, ਛੋਟੀ ਜਿਹੜੀ ਮੇਰੀ ਸਿਸਟ ਦਰ ਸੀਗੀ ਉਹਦੇ ਨਾਲ, ਪੜ੍ਹਦੀ ਹੋਣੀ ਆ ਜਾਂ ਕਿਵੇਂ ਵੀ, ਬਹੁਤ ਛੋਟ ਛੋਟੀ ਹੁੰਦੀ ਮੈਂ ਦੇਖੀ ਹੋਈ ਸੀਗੀ, ਜਦੋਂ ਮੈਨੂੰ ਪਤਾ ਲੱਗਿਆ ਵੀ ਉਹਦਾ ਵਿਆਹ ਕਰ ਤਾ, ਤੇ ਉਹ ਮਰ ਗਈ। ਫਿਰ ਇੱਕੇ ਦਮ, ਇੰਨਾ ਮਨ ਹੋਇਆ ਵੀ ਏ ਚੀਜ਼, ਹੋ ਕੀ ਗਈ ਕਿਉਂਕਿ ਦੇਖੋ ਉਹਨੇ ਆਈਲੈਟਸ ਕੀਤਾ, ਬਾਹਰ ਜਾਣ ਦੀ ਖਾਤਰ ਹਨਾ ਵੀ, ਚਲੋ ਬਾਹਰ ਭੇਜਾਂਗੇ, ਪਰਿਵਾਰ ਨੂੰ ਉਹਨਾਂ ਦੇ ਨੂੰ ਪਤਾ ਨਹੀਂ ਕੀ, ਹੋਇਆ ਕੀ ਨਹੀਂ ਹੁਣ ਕੁੜੀ ਨੂੰ ਕੀ ਕਰਨਾ, ਬਹੁਤ ਜ਼ਿਆਦਾ ਕੁੱਟਣਾ ਜਾਂ ਕੁਛ ਵੀ, ਉਹਨੇ ਮਤਲਬ ਆਪਣੇ ਮੰਮੀ- ਡੈਡੀ ਨੂੰ ਕਾਫ਼ੀ ਹੱਦ ਤੱਕ ਮਤਲਬ, ਕੇ ਗੱਲ ਕਰਨ ਦੀ ਸੋਚ ਜੀ, ਵੀ ਅਸੀਂ ਹਜੇ ਵੀ, ਗੱਲ ਕਰਾਂ ਮੈਂ ਪਰ ਉਹ ਤੋਂ, ਮੋਬਾਇਲ ਖੋ ਲ੍ਹਿਆ ਜਾਂਦਾ ਵੀ, ਮੈਂ ਅਸੀਂ ਗੱਲ ਨਈ ਕਰਨ ਦੇਣੀ ਜਾਂ ਸਾਡੇ ਸਾਹਮਣੇ ਗੱਲ ਕਰ ਤੇ ਇੱਕ ਦਿਨ, ਉਹਨੂੰ ਕੀ ਕਰਦੇ ਨੇ ਵੀ, ਮਾਰ ਦਿੰਦੇ ਨੇ ਰਾਤ ਨੂੰ ਤੇ ਆਪ ਨਿਕਲ ਜਾਂਦਾ, ਫੇਰ ਕੀ ਕਹਿੰਦੇ ਨੇ, ਪਰਿਵਾਰ ਵਾਲੇ? ਸਾਡੇ ਮੁੰਡੇ ਦੇ, ਦਿਮਾਗ ਦੇ ਉੱਤੇ ਟੈਂਸ਼ਨ ਸੀ।
ਲਓ ਦੱਸੋ, ਆਪ ਤਾਂ ਮਰੇ ਨੀ ਜੇ ਟੈਂਨਸ਼ਨ ਸੀ।
ਹਾਂਜੀ ਉਹ ਕੁੜੀ ਨੂੰ ਮਾਰਨਾ ਜ਼ਰੂਰੀ ਸੀ ਫੇਰ ਕਹਿ ਦਿੰਦੇ ਆ ਕੁੜੀ ਗ਼ਲਤ ਸੀ। ਇਹ ਦਾਜ ਦਹੇ ਦੇ ਵਿੱਚ ਇਹ ਚੀਜ਼ ਸੀਗੀ ਉਹਨਾਂ ਨੇ ਮੈਂ ਥੋਨੂੰ ਇਹ ਵੀ ਦੱਸ ਦਿੰਦੀ ਹਾਂ ਦਾਜ ਦੇ ਵਿੱਚ ਮਾਂ ਪਿਓ ਨੇ ਕੀ ਕੀਤਾ। ਉਹ ਮੁੰਡੇ ਵਾਲੇ ਕਹਿੰਦੇ ਵੀ ਤੁਸੀਂ ਅੱਧਾ ਖਰਚਾ ਕਰ ਦਿਓ ਵੀ ਅੱਧਾ ਮੈਂ ਕਰ ਦਿੰਨਾ। ਹੁਣ ਮਾਤਾ ਪਿਤਾ ਸਹੀ ਮਤਲਬ ਸੀਗੀ ਕੰਡੀਸ਼ਨ ਸਹੀ ਸੀ ਮਤਲਬ ਜ਼ਿਆਦਾ ਵੀ ਕਹਿ ਲਓ ਵੀ ਗਰੀਬ ਨਹੀਂ ਸੀਗੇ। ਉਹਨਾਂ ਨੇ ਕੀ ਕੀਤਾ ਇੱਕ ਕਿਲਾ ਪਤਾ ਨੀ ਦੋ ਕਿਲੇ ਸੀਗੇ ਜਿਹੜੇ ਜ਼ਮੀਨ ਦੇ ਉਹ ਇਹਦੇ ਮਤਲਬ ਕੁੜੀ ਦੇ ਘਰ ਵਾਲੇ ਦੇ ਨਾਮ ਲਵਾ ਤੀ
ਠੀਕ ਹੈ।
ਅਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਪਤਾ ਸੀਗਾ ਵੀ ਇਹ ਜ਼ਮੀਨ ਫੇਰ ਉਹ ਘਰ ਦੀ ਮੰਗ ਕਰਨ ਲੱਗ ਗਏ ਜਿਹੜਾ ਘਰ ਆ ਵੀ ਉਹ ਵੀ ਸਾਡੇ ਨਾਮ ਲਵਾਉਣ। ਤੇ ਹੁਣ ਅੱਗੇ ਦੇਖੋ ਜਿਵੇਂ ਹੁਣ ਮਾਂ ਪਿਓ ਨੇ ਚੱਲ ਥੋੜ੍ਹੀ ਜ਼ਮੀਨ ਦੇ ਤੀ ਉੱਥੇ ਸਵਰ ਕਰੋ ਨਾ ਤੁਸੀਂ ਕੁੜੀ ਨੂੰ ਬਾਹਰ ਭੇਜੋ ਤਾਂ ਆਪਣੇ ਆਪ ਬਣ ਜਾਓ ਸਾਰਾ ਕੁੱਛ। ਦੋਨੋ ਪਰਿਵਾਰ ਹਸ ਘਰ ਵਾਲਾ ਮਤਲਬ ਕੇ ਜਾਊਗਾ ਨਾਲ ਦੋਨੋ ਜਾਣੇ ਪਤੀ ਪਤਨੀ ਕੰਮ ਕਰਨਗੇ ਉੱਥੇ ਤਾਂ ਕਿੰਨਾ ਕਮਾਇਆ ਜਾਊਗਾ ਕਿੰਨਾ ਕਾਰ ਬਾਰ ਬਣ ਜਾ ਜਾਣਗੇ ਜ਼ਮੀਨ ਕਿੰਨੀ ਬਣਜੂ।
ਬਿਲਕੁਲ।
ਤੇ ਉਹ ਹੁਣ ਦੇਖੋ ਉਹਨਾਂ ਨੇ ਕੁੜੀ ਦੀ ਖਾਤਰ ਇੰਨਾ ਕੁਛ ਕੀਤਾ ਅੱਗੇ ਇੱਕ ਕੁੜੀ ਹੋਰ ਆ ਉਹਨਾਂ ਦੇ। ਤੇ ਉਹ ਹੁਣ ਉਹਦੇ ਬਾਰੇ ਕਿੰਨਾ ਸੋਚਣਗੇ ਕਿੰਨਾ ਡਰ ਲੱਗੂਗਾ ਉਹਨਾਂ ਨੂੰ ਵਿਆਹੁਣ ਟਾਈਮ ਵੀ। ਅ ਸਾਨੂੰ ਉਵੇਂ ਦੀ ਕੋਈ ਫੈਮਿਲੀ ਨਾ ਮਿਲ ਜਾਵੇ।
ਹਾਂਜੀ ਬਹੁਤ ਚੀਜ਼ਾਂ ਨੇ ਹਾਂਜੀ ਬਾਕੀ ਪਹਿਲਾਂ ਵੀ ਘਰ ਲਾਉਂਦੇ ਨੇ ਫਿਰ ਠਾਣੇ ਚ ਘਰ ਲੱਗਣਾ ਖਤਮ ਹੀ ਹੋ ਜਾਂਦਾ ਇੱਕ ਤਰ੍ਹਾਂ ਦਾ ਹਨਾ।
ਹਾਂਜੀ, ਹਾਂਜੀ ਬਾਕੀ ਇੱਕ ਇਹ ਵੀ ਹੈ ਨਾ ਵੀ ਅਹ ਅਸੀਂ ਤਾਂ ਮਤਲਬ ਚਲੋ ਬੱਚੇ ਖੇਡਦੇ ਦੇਖੇ ਆ ਹਨਾ ਕਿਵੇਂ ਵਿਚਾਰੀ ਵੱਡੀ ਹੋਈ ਏ ਕਿੰਨੇ ਸਾਲਾਂ ਦੇ ਵਿੱਚ ਇੱਕੇ ਦਮ ਹੀ ਗਈ ਵਿਚਾਰੀ ਉਹ ਤਾਂ
ਬਿਲਕੁਲ ਓਂਦੇ ਲਈ ਬਹੁਤ
ਹਾਂਜੀ ਘਰਦਿਆਂ ਨੂੰ ਤਾਂ ਧੱਕਾ ਲੱਗਣਾ ਈ ਆ ਤੇ ਸਾਰੇ ਪੈਂਡ ਦੇ ਵਿੱਚ ਵੀ ਇਹੀ ਚੀਜ਼ ਹੋਗੀ ਹੁਣ ਕੁੜੀ ਨੂੰ ਵਿਉਣ ਟੈਮ ਬਸ ਇਨਾਂ ਦਿਮਾਗ ਤੇ ਉਨਾਂ ਦੇ ਬੋਝ ਪਿਆ ਰੇਂਦਾ ਵੀ ਸਾਡੀ ਧੀ ਐ ਜਿੜੀ ਸੁਖੀ ਵਸ ਜਾਵੇ। ਵੀ ਐਵੇਂ ਦਾ ਕੋਈ ਕਾਰਾ ਨਾ ਹੋ ਜੇਵੇ।
ਸਰਕਾਰ ਵੀ ਨੀ ਏ ਚੀਜ਼ ਤੇ ਉਹ ਕਰਦੀ ਨਾ ਕੋਈ ਐਕਸ਼ਨ ਹੈਗਾ ਤੇ
ਨਈ ਹਾਂਜੀ ਉਨਾਂ ਨੂੰ ਇ ਐ ਨਾ ਵੀ ਸਰ ਕਾਰ ਐਵੇਂ ਕਹਿ ਦਿੰਦੀਐ ਵੀ ਕਹਿ ਲੋ ਮੰਦ - ਬੁੱਧੀ ਕਹਿ ਦਿੰਦੇ ਨੇ।
ਹਾਂਜੀ ਬਸ ਫਿਰ ਇਹੀ ਚੀਜ਼ ਆ ਮਾੜੀ- ਮੋਟੀ ਸਜ਼ਾ ਹੁੰਦੀਐ ਫੇਰ ਬਾਹਰੇ ਆ ਜਾਂਦਾ ਫਿਰ ਦੁਬਾਰੋ ਉਦੋਂ ਤਾਂ ਫਿਰ ਫੇ
ਹਾਂਜੀ - ਹਾਂਜੀ। ਮੁੰਡਾ ਵਿਆ ਲੈਂਦੇ ਆ ਦਬਾਰਾ ਫਿਰ ਕਿਹੜਾ ਕਿਸੇ ਨੇ ਕੁਛ ਕੈਣਾ, ਕਿੰਨਾ ਅਹੋ ਹਾਂਜੀ ਅ ਖਬਾਰਾਂ ਦੇ ਵਿੱਚ ਦੇਖੋ ਉਹਦੀ ਚਰਚਾ ਹੋਈ, ਟੀ ਵੀ ਦੇ ਵਿੱਚ ਹੋਈ।
ਕੋਈ ਨਾ ਕੋਈ ਝੀਜ਼ ਤੇ ਕਬਰ ਅਉਂਦੀ ਆ ਵੀ
ਹਾਂਜੀ, ਓ ਕੁੜੀ ਦੀ ਵੀ ਸਾਰੇ ਮਤਲਬ ਦੱਸ ਰੀਆਂ ਸੋਸ ਲ- ਮੀਡੀਆ 'ਤੇ ਔਅਦੀ ਅ ਜਾਣੀ ਸਾਰੀ ਵੀਡੀਓ ਸੀ ਜੇੜੀ ਘੁੰਮੀ ਤੇਅ ਅਖ਼ਬਾਰਾਂ ਦੇ ਵਿੱਚ, ਟੀ ਵੀ ਦੇ ਵਿੱਚ ਬੋਹੋਤ ਜਾਦੇ ਓਹ ਆਏ ਤੇ ਕਿੰਨੇ ਦੁਨੀਆਂ ਨੂੰ ਓਦੇ ਬਾਰੇ ਪਤਾ ਲੱ ਗਿਆ।
ਦੇਖੋ ਫੇਰ ਓਹੀ ਗੱਲ ਹੋਈ ਨਾ। ਸਾਡੇ ਵੀ ਏਵੇਂ ਹੈਗੇ ਇੱਕ-ਦੋ ਕੇਸ ਓਨਾਂ ਨੇ ਗਰੀਬ ਤੀ, ਓਨੰ ਕੋਈ ਐਕਸ਼ਨ ਨੀ ਲਿਆ ਗਿਆ ਕੁੜੀ ਆਲਾਂ ਤੋਂ ਫਿਰ ਐਂਈ ਗੱਲ ਮੇ ਸਈ ਗੱਲ ਦਬ ਗੀ। ਇਹੇ ਜੇ ਲੋਕੀ ਨੇ।
ਆਈ ਏ ਨਾ ਫਿਰ ਜਿਵੇਂ ਹੁਣ, ਦੇਖੋ ਹਾਂਜੀ ਜਿਵੇਂ ਹੁਣ ਮੰਨ ਲੋ ਇੱਕ-ਦੋ ਜਣੇ ਅ ਕੈ ਲੋ ਵੀ ਏੱਕ-ਦੋ ਕ ਜਾਣਿਆਂ ਨਾਲ ਹੋ ਜਾਂਦਾ ਆਪਾਂ ਫੇਰ ਵੀ ਹੂੰ, ਕੈਨੇਂ ਆਂ ਵੀ ਆਪਾਂ ਹੁਸ਼ਿਆਰ ਹੋ ਜਾਨੇਂ ਆਂ ਵੀ ਐਵੇਂ ਦਾ ਕੁੱਛ ਚੀਜ ਨਾ ਹੋ ਜਿਵੇ, ਹੈਨਾ ਆਪਣੇ ਘਰ-ਪਰਿਵਾਰ ਦੇ ਵਿੱਚ ਤੇ ਓ ਤਾ ਦੇਖੋ ਵੀ ਸਰੇਆਮ ਈ ਸਾਰੇ ਪਾਸੇ ਘੁੰਮੀ ਆ ਤੇ ਹੁਣ ਸਾਰੇ ਲੋਕਾਂ ਨੂੰ ਅ ਪਤਾ ਲੱਗਿਆ ਪਰ ਫੇਰ ਵੀ ਨੀ ਓ ਮਤਲਬ ਕੇ ਸਮਝਦੇ ਫੇਰ ਵੀ ਮਾਰੀ ਤੁਰੀ ਜਾਂਦੇ ਆ ਕੋਈ ਕੁੜੀਆਂ ਵੀ ਹੁੰਦੀਆਂ ਨੇ ਵਿੱਚ ਜੜੀਆਂ ਅ ਕੁਛ ਗਲਤ ਸਟੈਪ ਚੱਕਦੀਆਂ ਨੇ ਮੁੰਡਿਆਂ ਨੂੰ ਮਾਰ ਦਿੰਦੀਆਂ ਨੇ।
ਹਾਂਜੀ, ਏ ਚੀਜ ਵੀ ਹੈਗੀ ਆ।
ਹਾਂਜੀ, ਕੁਛ ਜਿਵੇਂ ਕੈਅ ਲੋੋ ਵੀ, ਹਾਂਜੀ ਦਾਜ਼ ਦੇ ਵਿੱਚ ਹੋ ਗਿਆ, ਹੂੰ-ਹੂੰ, ਬਸ ਆਂਈਂ ਹੁੰਦਾ ਵਾ।
ਲਾਲਚ ਆ ਜੜਾ ਏ ਬੰਦੇ ਨੂੰ ਖਤਮ ਕਰਦਾ ਵਾ। ਲਾਲਚੀ ਬੰਦੇ ਜੇੜਾ ਬੰਦਾ ਲਾਲਚੀ ਐ ਓਦਾ
ਚ ਹਾਂਜੀ ਜਿੰਨਾ ਕ ਸਰਦਾ ਸੀ ਦੇਖੋ ਮਾਂ-ਪਿਓ ਤੋਂ ਓਨਾਂ ਕ ਓ ਦੇ ਦਿੰਦੇ ਸੀ ਜ਼ਾਦਾ ਨੀਂ ਸੀ ਕਰਦੇ ਤੇ ਕੁੜੀਆਂ ਵੀ ਦੇਖੋ ਕਿੰਨਾ, ਹਾਂਜੀ
ਕੰਮ ਕਰਦੇ ਤੀ ਏ ਕੀ ਤਕ ਕੀਮਤ ਦੀ। ਹੁਨ ਤਾ ਲੋਕਾਂ ਨੂੰ ਲਾਲਚ ਹੋਵੇ। ਹੂੰ।
ਹਾਂਜੀ ਹੁਣ ਮਾਂ-ਪਿਓ ਹੁੰਦੇ ਆ ਆਪਣੇ ਚਾਅ ਮ ਤਲਬ ਜਿੰਨਾ ਕ ਸ਼ੌਕ ਹੁੰਦਾ ਦੇਖੋ ਚੀਜਾਂ ਬਨੌਂਦੇ ਆ ਅ ਸਾਡੇ ਟਾਈਮ ਤਾ ਚਲੋ ਸਾਡੇ ਘਰਦਿਆਂ ਨੇ ਦਰੀਆਂ ਵੀ ਬੁਣੀਆਂ ਹੋਈਆਂ ਸੀ ਹੱ ਥੀਂ, ਓਨਾਂ ਨੇ ਦਿੱਤੀਆਂ ਮਤਲਬ ਚਲੋ ਆਪਣੀ ਧੀ ਨੂੰ ਦਿੱਤੀਆਂ ਹੁਣ ਏ ਵੀ ਆ ਵੀ ਇੱਕ ਤਰ੍ਹਾਂ ਅ ਮਾਂ-ਪਿਓ ਹੁਣ ਕਿੰਨਾ ਕ ਟੈਮ ਬੈਠਨਗੇ ਹੁਣ ਤਾਂ ਆਪਣਾ ਵੀ ਨੀ ਹੁੰਦਾ ਹੈਨਾ ਭਰੋਸਾ ਵੀ ਕਦੋਂ ਚੱਲ ਜਾਣਾ ਪਰ ਜੇ ਤਾਂ ਓਨਾਂ ਨੇ ਦਿੱਤਾ ਹੋਏ ਜਾਣੀ ਇੱਕ ਨਿਸਾਨੀ ਵਾਂਗੂ ਰੈ ਗਿਆ ਤੇ ਇੱਕ ਮਤਲਬ ਸੌਰਿਆਂ ਦੇ ਵਿੱਚ ਵੀ ਹਾਂਜੀ ਜਾਦ ਰੈ ਗੀ ਤੇ ਸੌਰੇ ਪਰਿਵਾਰ ਚ ਵੀ ਖੁਸ਼ੀ ਹੁੰਦੀ ਐ ਵੀ ਚਲੋ ਕੁਛ ਨਾ ਕੁਛ ਚੀਜ ਹੈਗੀ ਆ ਪਰ ਆਪਣੇ ਆਪਣੀ ਨਾ ਮੰ ਗਿਆ ਓਨਾਂ ਨੇ
ਹੂੰ, ਬਿਲਕੁਲ ਜੀ ਬਿਲਕੁਲ। ਵਧੀਆ ਸੋਚ ਆ ਵਿੱਚ ਲੋਕਾਂ ਦੀ ਪੜੇ ਲਿਖੇਗਾ ਬੰਦਾ ਕੋਈ ਵਧੀਆ ਪੜਿਆ ਲਿਖਿਆ ਬੰਦਾ ਓ ਵਧੀਆ ਸੋਚ ਰੱਖਦਾ ਵਿੱਚ ਪੜੇ ਲਿਖੇ ਹੋ ਗਏ ਅਨਪੜ ਹੋਏ ਪਏ ਨੇ ਓ ਏਨਾਂ ਦੀ ਸੋਚ ਏਨੀਂ ਲੋਕਾਂ ਦੀ ਰੈਂਦੀ ਐ, ਜੇੜੀ ਥੋੜੀ ਬੋਤ ਲੋਕਾਂ ਦੀ ਸੋਚ ਬਧੀਐ
ਪਰ ਏਨਾਂ ਕ ਐ ਮੈਂ, ਹਾਂਜੀ ਹਾਲ ਤੱਕ ਏਨਾਂ ਕ ਮੈਂ ਦੇਖ ਚੁੱ ਕੀ ਆਂ ਬੀ ਜਿੰਨਾ ਕੁ ਚਲੋ ਬਿਆ ਨੂੰ ਟਾਈਮ ਹੋ ਗਿਆ ਹੈਨਾ ਇੰਨੇ ਕ ਸਾਲਾਂ ਦੇ ਵਿੱਚ ਇੰਨੀ ਕ ਤਾਂ ਸਮਝ ਆ ਗਈ ਵੀ ਜੀ ਨੇ ਦਾਜ ਲਿਆ ਓਹਨਾਂ ਦੇ ਘਰ ਕੁੜੀ ਐ ਜੜੀ ਸੁ ਖੀ ਨੀ ਬਸ ਰੀ। ਓਨੂੰ ਕੁੜੀ ਸਮਝਦੇ ਈ ਨੀ। ਹਾਂਜੀ, ਨੂੰਹ ਨੀ, ਨੂੰਹ ਈ ਸਮਝਦੇ ਆ ਓਨੂੰ। ਕੁੜੀ ਸਮਝਦੇ ਈ ਨੀ।
ਹਮ।